ਹੈਲੋ
ਸਤਿ ਸ੍ਰੀ ਅਕਾਲ। ਹੈਲੋ
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਆ ਗਿਆ ਏ
ਠੀਕ ਹੋ ਤੁਸੀਂ ਹਾਂ
ਹਾਂ-ਹਾਂ ਮੈਂ ਠੀਕ ਆ ਬਸ ਹੋਰ ਅੱਜ ਥੋੜਾ ਬੜੇ ਦਿਨਾਂ ਬਾਦ
ਬਸ ਛੁੱਟੀਆਂ ਸ ਤੇ ਫੇਰ ਪੇਕੇ ਜਾਣਾ ਸੀ ਬਸ ਸੋ ਹੀ ਤਿਆਰੀਆਂ ਚ ਲੱਗੀ ਸੀ
ਅੱਛਾ-ਅੱਛਾ ਹਾਂ ਸਭ ਨੂੰ ਚਾਅ ਹੁੰਂਦਾ ਕਿ ਅੱਛਾ ਬੱਚੇ ਵੀ ਬੜੇ ਖੁਸ਼ ਹੁੰਦੇ ਨੇ ਵੀ
ਆ ਹਾਂ ਉਹ ਤੇ ਬਹੁਤ ਖ਼ੁਸ਼ ਉਹਨੂੰ ਤੇ ਬਸ ਮਨਾ ਉਹ ਜਾ ਰਿਹਾ ਨਾਲ ਨੀ ਓ ਜਾਰਿਆ ਉਹ ਤੇ ਕਿਸੇ ਦੀ ਸੁਣਦਾ ਹੀ ਨਾ ਦਾਦੂ ਦਾਦੀ ਕਿਸਦੀ ਦੀ ਵੀ ਨੀ ਬਸ ਕਿ ਵੱਡੇ
ਨਾਨੀ ਹਾਊਸ ਅੱਛਾ- ਅੱਛਾ ਹਾਂ। ਬੱਚਿਆਂ ਨੂੰ ਅੱਛਾ ਨਾਨਕੇ ਜਾਂ, ਦਿਲ ਲੱਗ ਗਿਆ ਹਓ, ਖੁਸ਼ੀ ਹੁੰਦੀ ਆ, ਬੱਚਿਆਂ ਨੂੰ ਨਾ ਅਹ ਉਹ ਸਾਲ ਬੱਚੇ ਇੱਕ ਵਾਰੀ
ਹਾਂ ਹਾਂ ਇਹਨਾਂ ਵੋਕੇਸ਼ਨ ਹੁੰਦਾ ਬਸ
ਹਾਂ -ਹਾਂ ਉਹ ਤੇ ਹੈਗਾ ਏ
ਹਮ, ਦੇਖੋ ਪੰਦਰਾਂ ਪੰਦਰਾਂ- ਵੀਹ ਤੇ ਲਗਾਵਾਂਗੇ, ਬਾਕੀ
ਹਾਂ ਪਤਾ ਇ ਹੀ ਹੁੰਦਾ ਨਾ ਜਿਹੜਾ ਆਊਟ ਆਫ ਸਟੇਸ਼ਨ ਤੋਂ ਦੂਰੋਂਏ ਨਾ ਉਦਨੂੰ ਫੇਰ ਹੁੰਦਾ, ਕਿ ਅਸੀਂ ਰਹੀਏ ਅਸੀਂ ਵੀ ਪਤਾ ਹੈ ਹੁਣ ਮੇਰੇ ਬੱਚੇ ਵੱਡੇ ਹੋਏ ਨੇ ਹੁਣ ਟਿਊਸ਼ਨ ਵਗੈਰਾ ਹੁੰਂਦੀਆਂ, ਮੇਰੇ ਬੱਚਿਆਂ ਦੀਆਂ ਵੀ, ਮੈਂ ਨੀ ਜਾਂਦੀ, ਹੁਣ ਜਾਣਾ ਨੀ ਹੁੰਦਾ ਨਾ ਉੰਝ ਵੀ ਤੁਹਾਡਾ ਤੇ ਟਾਈਮ ਹੀ ਹੈ।
ਹਾਂ।
ਪੰਦਰਾਂ ਮਹੀਨਾ -ਮਹੀਨਾ ਪਹਿਲਾਂ ਆਉਂਦੇ ਹੁੰਦੇ ਸੀ ਅਸੀਂ ਹਾਂ ਤੇ ਹੁਣ ਨੀ, ਜੇ ਇੰਨਾ ਜਾਨ ਹੁੰਦਾ, ਤੇ ਹੁਣ ਮੇਰਾ ਮੇਰਾ ਛੋਟਾ ਬੇਟਾ ਤੇ ਕਹਿ ਰਿਹਾ। ਕਿ ਮੰਮਾ ਚਲੋ ਮੈਂ ਕਿਹਾ, ਨੀ ਹੁਣ ਨਾ ਉਹ ਟਾਈਮ ਨੀ ਹੈ। ਘਰੋਂ ਨਿਕਲਣਾ ਨਾ। ਘਰ ਦੀ ਉੱਪਰ ਤੇ ਜਦੋਂ ਜਦੋਂ ਗ੍ਰਸਤੀ। 'ਚ ਬੰਦਾ ਪੈਂਦਾ ਨਾ ਜਿੰਮੇਦਾਰੀਆਂ ਬੜੀਆਂ ਪੈ ਜਾਂਦੀਆਂ ਹੈ। ਤੁਹਾਡਾ ਬੱਚਾ ਛੋਟਾ ਪੈ ਉਹ ਹਜੇ ਨੀ ਹੈ, ਨੀ ਬਈ ਟਿਊਸ਼ਨ ਨੀ ਜਾ ਰਿਹਾ, ਹੁਣ ਮੇਰੇ ਬੱਚੇ ਨੇ ਵੱਡੇ ਡੇ ਹਾ ਨਾ ਪਲਸ ਵਨ ਵਿੱਚ ਆ ਬੇਟੀ,
ਨਾ ਫਿਰ ਨਾਲੇ ਟਿਊਸ਼ਨ ਵੀ ਨੇ ਫੇਰ ਬੱਚਿਆਂ ਦੀ ਸਟੱਡੀ ਸਟੱਡੀ ਦਾ ਵੀ ਬਹੁਤ ਬਰਡਨ ਹੋ ਜਾਂਦਾ,
ਹਾਂ ਹਮ, ਹਮ, ਹਮ ਓਹੀ ਨਾ ਇਹ ਸਗੋਂ ਮਹੀਨਾ ਹੁੰਦਾ ਹੈ, ਕਿ ਬੱਚਾ ਤਿਆਰੀ ਸੋਹਣੀ ਕਰ ਲੈਂਦਾ ਹੈ, ਜੋ ਪੀ ਟੀ ਫਸਟ ਟਰਮ ਦੇ ਪੇਪਰ ਆਉਣੇ ਨੇ ਉਹ ਦੀ ਤਿਆਰੀ ਅੱਛੀ ਹੋ ਜਾਂਦੀ ਹੈ, ਸਗੋ ਮਹੀਨੇ ਚ ਕਿਉਂਕਿ ਸਕੂਲ ਦੀ ਤਾਂ ਪੜ੍ਹਾਈ ਹੈ ਨੀ ਹਾਂ ਹੋਲੀ ਡੇ ਹੋਮਵਰਕ ਤੁਹਾਨੂੰ ਪਤਾ। ਚ ਖੜਦੇ, ਅਖੀਰਲੇ ਹਫਤੇ ਜਾ ਕੇ ਵਂ,
ਆਹ ਹੋਲੀਡੇ ਹੋਮਸ ਹੁੰਦਾ ਵੀ ਕੀ ਹੈ, ਬਸ ਪ੍ਰੋਜੈਕਟਸ ਹੁੰਦੇ ਨੇ, ਮੇਨ ਜਾਂ ਥੋੜਾ ਬਹੁਤਾ ਲਰਨਿੰਗ ਦਾ ਦੇ ਦਿੰਦੇ ਨੇ,
ਰਿੰਗ ਦਾ ਤਿਆਹੀ ਹੋ ਜਾਂਦਾ ਨਾ ਕਿ ਤਿਆਰੀ ਕਰਲੋ। ਪ੍ਰੋਜੈਕਟ ਦੀ ਅੱਛਾ ਪ੍ਰੋਜੈਕਟ ਜੋ ਦਿੰਦੇ ਨੇ ਅੱਜ ਕੱਲ੍ਹ ਸਕੂਲਾਂ ਵਾਲੇ ਦਿੰ ਨੇ- ਨੇ ਐਪ ਤੇ ਹੈ ਨੀ ਕਿ ਬੱਚਾ ਬਣਾ ਰਿਹਾ ਉਹ ਕਿੰਨੂੰ ਕਰਨਾ ਪੈਂਦਾ ਪੇਰੈਂਟਸ ਨੂੰ ਐਵੇਂ ਲੱਗਦਾ ਪੇਰੈਂਟ ਹੋਲੀਡੇ ਹੋਮਵਰਕ ਮਿਲਿਆ ਹੈ।
ਹਾਂ ਉਹ ਵੀ ਸਾਨੂੰ ਵੀ ਹੁੰਦਾ ਹੈ। ਪਹਿਲੇ ਘੁੰਮ ਕਮ ਇਹ ਵੇਲਲੇ ਹੋ ਜੇ ਫੇਰ ਐਂਡ ਚ' ਬਣਾਵਾਂਗੇ ਜਾਣ ਲੱਗਿਆ
ਹਾਂ ਉਹੀ ਨਾ ਇਹੀ ਉਹ ਵੀਹ ਤਾਰੀਕ ਤੋਂ ਬਾਅਦ ਨਾ ਜਿਵੇਂ ਹੁਣ ਮੈਂ ਦੱਸ ਰਹੀ ਹਾਂ ਸਾਡੀਕਿਟੀ ਹੈ। ਜਾਂ ਅਸੀਂ ਜਿਵੇਂ ਯੋਗਾ ਜਾਂਦੇ ਹਾਂ ਤੇ ਇਹ ਹੁਣ ਪਤਾ ਹੈ। ਵੀਹ ਤਾਰੀਖ ਤੱਕ ਬਿਲਕੁਲ ਕੁਲ ਸ਼ਾਂਤ- ਜੇ ਹਰ ਕਿਧਰੇ ਕਿੱਟੀ ਵੀ ਨਹੀਂੀ ਹੋ ਰਹੀ ਹ ਹੁਣ ਵੀਹ ਤਾਰੀਖ ਤੋਂ ਬਾਅਦ ਜਦੋਂ ਮਾਵਾਂ ਵਾਪਸ ਆ ਜਾਣਗੇ ਹ ਉਦੋਂ ਸਭ ਕੁਛ ਸ਼ੁਰੂ ਹੋ ਜਾਏਗਾ ਸਭ ਆਪਣੀ ਫਿਰ ਪ੍ਰੋਪਰ ਉਹੀ ਲਾਈਫ ਤੇ ਆ ਜਾਂਦਾ ਨਾ ਬੰਦਾ
ਹੁਣ ਜਿਵੇਂ ਛੂਟੀਆਂ ਨੇ ਹੁਣ ਸਾਡੇ ਉੱਠਣ ਦਾ ਵੀ ਟਾਈਮ ਦੇਖੋ-
ਹੂ- ਹੂ
ਸਕੁਲ ਹੋਇਆ ਪਿਆ ਵ ਪਹਿਲੇ ਹੁੰਦਾ ਸਕੂਲ ਜਾਣਾ ਵ ਹ ਪੂਰਾ ਛੇ ਵਜੇ ਉੱਠਣਾਵੇ ਲੰਚ ਪੈਕ ਕਰੋ ਮੈਂ ਇਹਨਾਂ ਨੂੰ ਸਕੂਲ ਭੇਜੋ ਹੁਣ ਆਰਾਮ ਨਾਲ ਕਈ ਵਾਰ ਹੁੰਦੇ ਨੇ ਸਾਡੇ ਸੱਤ ਵੀ ਵੱਜ ਜਾਂਦੇ ਨੇ ਤੇ ਸਾਡੇ ਸੱਤ ਹੀ ਤੇ ਵੱਜੇ ਨੇ
ਸੇਮ ਸੇਮ ਮੇਰਾ ਵੀ ਕੀ ਹੁੰਦਾ ਹੈ। ਕਿ ਮੈਂ ਵੀ ਪਹਿਲੇ ਜਾਣਾ ਬੱਚਿਆਂ ਨੇ ਸਕੂਲ ਮੈਂ ਵੀ ਛੇ ਵਜੇ ਉੱਠ ਕੇ ਅੱਛਾ ਆਪਣਾ ਕੰਮ ਜਲਦੀ ਖ਼ਤਮ ਹੁੰਦਾ। ਹੈਂ। ਮਤਲਬ ਕਿ ਮੇਰਾ ਵੀ ਅੱਠ ਵਜੇ ਤੱਕ ਕੰਮ ਖ਼ਤਮ
ਪਤਾ ਇੱਕ ਸ਼ਡਿਊਲ ਹਾਂ ਸਕਡਿਊਲ ਸੈਟ ਹੋ ਜਾਂਦਾ ਹੁੰਦਾ ਨਾ ਇੱਕ- ਕਿ ਵੀ ਇਹ ਟਾਰਗੇਟ ਹੁੰਦਾ ਵੀ ਇੰਨੇ ਵਜੇ ਤੱਕ ਬਿਲਕੁਲ ਫਰੀ ਹੋਦਾ ਹੀ ਹੋਦਾ
ਹਾਂ ਹਾਂ ਉਹੀ ਨਾ ਅੱਛਾ ਬੱਚੇ ਨੂੰ ਭੇਜ ਕੇ ਫਿਰਰ ਆਉਂਦਾ ਕਿ ਬੰਦਾ ਆਪ ਵਧੀਆ ਇੈਕਸ ਕਰਕੇ ਬਹਿੰਦਾ ਹੈ ਮੈਂ ਇਥ ਨਾ ਪਹਿਲੇ ਭੇਜਨੀ ਹਾਂ ਬ ਚੈਨੂੰ ਸਕੂਲ ਫੇਰ ਉਸ ਤੋਂ ਬਾਅਦ ਆਪਣੀ ਚੋਲੇਟ ਬੈਡਰੂਮ ਵਿੱਚ ਬਹਦੀ ਹਾਂ ਮਨ ਹਾਂ ਹਾਂ ਬਈ ਅੱਧਾ ਘੰਟਾ ਹੋਣ ਮੈਨੂੰ ਕੋਈ ਬੁਲਾਇ ਨਹੀਂ ਕਿਉਂਕਿ ਅਹ ਜਿਵੇਂ ਜਿਵੇਂ ਇਹਨਾਂ ਦੇ ਬਣਦੇ ਨਾਸ਼ਤੇ ਚ ਟਾਈਮ ਹੈਗਾ ਹਜੇ ਕਿਉਂਕਿ ਸਾਡੇ ਸੱਤ ਤੇ ਖਾਣਗੇ ਨੀ ਨਾਸ਼ਤੇ ਕੁਛ ਛੋੜਨ ਚਲੇ ਜਾਂਦੇ ਨੇ ਬੱਚਿਆਂ ਨੂੰ, ਫਿਰ ਮੈਨੂੰ ਆਉਦਾ ਕਿ ਮੈਂ ਅੱਧ ਘੰਟਾ ਬਿਲਕੁਲ ਵਹਲੀ ਆ, ਹੁਣ।
ਮੇਰਾ ਵੀ ਆਹੀ ਏ, ਮੈਨੂੰ ਵੀ ਆਹੀ ਹੁੰਦਾ, ਮੈਂ ਕਿਹਾ ਹੋੁਣ ਤੇ ਬਸ ਮੈਨੂੰ ਹੁੰਦਾ ਹੈ, ਕਿ ਮੈਂ, ਟੀ ਵੀ ਲਗਾਨੀ ਹਾਂ। ਆਰਾਮ ਨਾਲ ਚਾਹ ਪੀਨੀ ਆ।
ਪਾਠ ਚੱਲਦਾ ਹੋਇ ਤੇ ਬੰਦਾ ਚਾਅ ਲੈ ਕੇ, ਬਹਿ ਜੇ ਯਾ ਫੇਰ ਕੀ ਹੁੰਦਾ ਜੇ। ਫੋਨ ਵਿਚ ਦੇਖੋ ਹੋਇਆ ਕੀ ਏ, ਰਾਤ-ਰਾਤ ਵਿਚ ਫੇਰ ਵਾਟਸਐਪ ਚੈਕ ਕਰੋ ਕਿ, ਬਈ ਰਾਤੀ ਬਈ ਰਾ ਜਿਵੇਂ ਰਾਤ-ਰਾਤ ਕੁਛ ਹੋਇਆ, ਵ ਸਭ ਦੇ ਸਭ ਦੱਸ ਸੇਮ ਹੀ ਰੋਟੀ ਕਿਹਨੇ ਨਾ। ਉਹੀ ਨਾ ਹੰ, ਹੰ, ਉਹੀ ਸਕੂਲ ਲਾਈਫ ਬੜੀ ਹੀ ਹੋ ਗਈ ਏ, ਬੱਚਿਆਂ ਨਾਲ ਨਾ ਅੱਛਾ, ਪਤਾ ਅਸੀਂ ਵੀ ਤੇ, ਹੁਣ ਪਤੈ ਹੈ, ਮੈਂ ਵੀ ਜਿਵੇਂ ਹੁ ਵਜੇ ਉੱਠ ਰਹੀਆਂ ਨਾ, ਮੇਰੇ ਮਾਇੰਡ ਚ ਹੈ ਵੀ ਅੱਗੋਂ ਦੀ ਛੇ ਵਜੇ ਉੱਠਣੈ ਅੱਛਾ, ਦੁਪਹਿਰ ਦੀ ਨੀਂਦ ਬਿਲਕੁਲ, ਖਤ ਖਤਮ ਹੋ ਜਾਂਦੀ, ਕਿਉਂਕਿ ਬੱਚਿਆਂ ਨੇ ਸਕੂਲੋ ਜਾਣਾ, ਫਿਰ ਸਕੂਲੋ ਲੈ, ਕੇ ਉਣਾ ਐ, ਤੇ ਕਿਉਂਕਿ ਮੇਰੇ ਦੋਨੋ ਬੱਚੇ ਅਲੱਗ- ਅਲੱਗ ਸਕੂਲ ਐ, ਇੱਕ ਨੂੰ ਪਲੈਨ ਜਾਂਦੇ ਨੇ ਇੱਕ ਨੂੰ ਮੈਂ, ਕਿਉਂਕਿ ਫੇਰ ਸੈਕਟਰੀ ਹੁੰਦੇ ਨੇ। ਤੇ, ਮੇਰੀ ਡਿਊਟੀ ਲੱਗ ਜਾਂਦੀ ਏ। ਤੋਂ ਬਾਅਦ, ਇਹ ਅਕੈਡਮੀ ਜਾਂਦਾ ਬੇਟਾ, ਫਿਰ ਅਕੈਡਮੀ ਛੋੜਨ ਜਾ, ਫਿਰ ਅਕੈਡਮੀ ਲੈ ਆਓ, ਰ ਰਾਤੀ ਔਰ ਟੈਨਿੰਗ ਐੰਨੀ ਹੋ ਜਾਂਦੀ, ਹੁਣ ਤੇ ਫੇਰ ਰੰਗ ਸਾਫ਼ ਹੋ ਗਏ, ਘਰ ਬਹਿ ਕੇ। ਐਵੇਂ ਲੱਗਦਾ ਜਿਵੇਂ ਮੇਰੀ, ਹਾਂ। ਐਵੇਂ ਜਿਵੇਂ ਮੇਰੀ ਪੜ੍ਹਾਈ ਸ਼ੁਰੂ ਹੋ ਗਈ ਏ, ਬਸ, ਆਪਣੇ ਵਾਸਤੇ ਵੀ ਨਾ ਪਤੈ ਜੂਨ ਦਾ ਮਹੀਨਾ ਹੀ ਮਿਲਦਾ ਨਾ, ਸਾਨੂੰ ਵੀ ਥੋੜਾ ਰਿਲੈਕਸ ਕਰਨ ਵਾਸਤੇ ਯਾ ਇੰਜੋਏ ਕਰ ਲਿਆ ਯਾ ਇੰਜੋਏ ਕਰ ਲਿਆ, ਯਾਂ ਬਾਹਰ ਚਲੇ ਗਏ। ਘੁੰਮਨ ਇਸ ਵਾਰੀ ਮੈਂ ਨਹੀਂ ਕਿੱਧਰੇ ਕਿਉਂ ਕਿਧਰੇ ਗਈ ਕਿਉਂਕਿ ਮੈਂ, ਬਹੁਤ ਘੁੰਮੀਆਈ। ਹਾਂ, ਪਹਿਲੇ ਘੁੰਮ ਲਿਆ ਹਾਂ, ਮਾਰਚ ਵਿਚ ਖਤਮ ਹੋਏ ਸੀ ਨਾ ਬੱਚਿਆਂ ਦੇ ਪੇਪਰ ਅਸੀਂ ਫੇਰ ਉੱਥੇ ਅ ਜਿਵੇਂ ਹੈ, ਅਸੀਂ ਜੰਗਲਾਂ ਵਾਲੀ ਸਾਈਡ ਗਏ ਸੀ, ਜੋਰਡਨ। ਅਸੀਂ ਔਚ ਤੇ ਘੁਮਯਾਏ ਤੇ, ਉਸ ਤੋਂ ਬਾਅਦ ਹਾਂ ਦਿਲੀ ਵਾਲੀ ਸਾਈਡ ਵੀ ਘੁੰਮ ਅ ਵਖਰੇ ਤੀਮਤ ਮੰਨ ਨਹੀਂ ਐ ਕਿੰਨਾ ਘੁੰਮੇ ਗਾ ਬੰਦਾ
ਉਹ ਵੀ ਤੁਸੀਂ ਆਓ ਨਾ ਪੇਕੇ ਲਗਾਓ ਚੱਕਰ ਤਾਂ ਕੀ
ਬਸ ਪੇਕੇ ਦੇਖੋ ਕਹਿ ਤੇ ਰਹੀ ਹਾਂ ਵੀ ਮੇਰਾ ਉਵੇਂ ਚੱਕਰ ਲੱਗ ਗਿਆ ਪੇਕੇ ਮੇਰਾ ਨਾ ਤੇਹੀਸ ਇਹ ਮੇਰੇ ਬੱਚੇ ਜਿਵੇਂ ਉਹਨਾ ਦੇ ਭੋਗ ਤੇ ਆਈ ਤੇ ਦੋ ਦਿਨ ਲਗਾ ਗਈ ਤੇ ਫੇਰ ਉਹੀ ਵਾਲਾ ਫਿਰ ਬ੍ਰਦਰ ਕੀ ਅਸੀ ਅਸੀਂ ਆਪਣੇ ਸਿਸਟਰ ਵੱਲ ਗਏ ਸੀ ਸੀ ਸਾਰੇ ਤੋ ਉਹ ਬ੍ਰਦਰ ਵੀ ਮੇਰਾ ਉਧਰ ਆ ਗਿਆ ਦਿੱਲੀ ਵਾਲੀ ਸਾਈਡ ਤੇ ਛੋਟੀ ਵਾਲੇ ਸਿਸਟਰ ਵੀ ਆ ਤੇ ਉਸ ਤੋਂ ਛੋਟੀ ਕਜ਼ਨ ਸਿਸਟਰ ਉਹ ਵੀ ਆ ਗਈ ਮਗਰ ਕੇਸੇ ਹੋ
ਘੱਟ ਗਿਆ ਮਿਲ ਸਾਰਿਆਂ ਨੂੰ ਮਿਲ ਤੇ
ਹਾਂ ਸਾਰਿਆਂ ਨੂੰ ਮਿਲਦੇ ਰਹੇ ਨਾ ਫੇਿਰ ਅੱਛਾ ਹਾਂ ਹਾਂ ਨਾਲੇ ਪੱਤਾ ਕਿ ਮੇਰਾ ਕੌਣ ਮੇਰਾ ਕੋਈ ਹੈ ਨੀ ਮਤਲਬ ਕਿ ਅਸੀਂ ਸਾਰੇ ਵੱਖਰੇ ਵੱਖਰੇ ਆ ਨਾ ਜਠਾਨੀਆਂ ਵੱਖਰੀਆਂ ਫੇਿਰ ਸਸ ਫੇਿਰ ਖਲੇਰਾ ਛੋੜ ਕੇ ਜਾਓ ਫੇਿਰ ਆ ਕੇ ਖਲੇਰਾ ਸੰਭਾਲੋ ਤੇ ਬਸ ਉਹੀ ਨਾ ਹਾਂ ਇਹ ਵੀ ਹੁੰਦਾ ਹਜੇ ਪਤਾ ਕੀ ਤੁਸੀਂ ਤੁਹਾਡਾ ਬੱਚੇ ਨੇ ਛੋਟੇ ਆ ਅਸੀਂ ਕਹਿੰਦੇ ਮਹੀਨਾਹੀਨਾ ਲਾ ਕੇ ਕਹਿੰਦੇ
ਹਮ ਨਹੀਂ ਮਹੀਨਾ ਮਹੀਨਾ ਤੇ ਮੈਂ ਵੀ ਪਹਿਲੇ ਦੇ ਸਕੂਲ ਤੋਂ ਪਹਿਲੇ ਮੈਂ ਵੀ ਲਗਾ ਲੈਂਦੀ ਸੀ ਹੁਣ ਹੁੰਦਾ ਕਿ ਵੀ ਸੇਮ ਹੁੰਦੀਆਂ ਨੇ ਪਹਿਲੇ ਹੁੰਦਾ ਹੈ ਕਿ ਮੇਰੀ ਦੀਦੀ ਹੋਰ ਨੇ ਆਉਣਾ ਹੁੰਦਾ ਫੇਿਰ ਹੁੰਦਾ ਨਾ ਕੀ ਆ ਉਹ ਪਹਿਲੇ ਆ ਜਾਣ ਫੇਿਰ ਮੈਨੂੰ ਆਉਂਦਾ ਕਿ ਪੰਦਰਾਂ ਪੰਦਰਾਂ ਦਿਨ ਤੇ ਛੁੱਟੀਆਂ ਨੇ ਪੰਦਰਾਂ ਬਨ
ਹਾਂ ਹਾਂ ਹਾਂ ਹਾਂ ਇਹੀ ਹੁੰਦਾ ਨਾ ਫਿਰ ਹਾਂ ਇਹ ਵੀ ਹੁੰਦਾ ਨਾ ਫਨਾਂ ਨੇ ਵੀ ਆਣਾ ਹੁੰਦਾ ਕੋਈ ਨੀ ਉਹਨਾਂ ਨੇ ਵੀ ਤੇ ਆਉਣਾ ਨਾ ਪੀ ਕੇ ਹਾਂ ਉਹ ਤੇ ਹੁੰਦਾ ਉਹੀ ਤੀਦੀ ਨੂੰ ਹੁੰਦੇ ਨੇ ਉਹ ਮੇਰਾ ਪਤਾ ਤੇ ਕੀ ਚੱਕਰ ਮੇਰੇ ਨ ਨਾਨਾ ਵੀ ਜੋ ਹੈ ਨਾ ਮਤਲਬ ਕਿ ਵੱਡੀਆਂ ਦੀਦੀਆਂ ਬੱਚੇੱਚੇ ਵਿ ਤੇ ਮੇਰੇ ਤੇ ਨਨਾਣ ਨੀ ਆਉਂਦੀਆਂ ਸੀ ਆ ਮਤਲਬ ਬੜੀ ਅੰਡਰਸਟੈਂਡਿੰਗ ਉਹ ਚ ਮਤਲਬ ਕਿ ਉਹਨਾਂ ਨੇ ਕਦੇ ਵੀ ਜਿਵੇਂ ਅਸੀਂ ਆਉਣਾ ਨਾ ਤੇ ਉਹਨਾਂ ਨੇ ਨੀ ਆਉਣਾ ਉਹਨਾਂ ਨੂੰ ਪਤਾ ਕਿ ਛੁੱਟ ਚ ਆਉਣਾ ਹੈ ਇਹ ਮਹੀਨੇ ਮਤਲਬ ਉਹਨਾਂ ਨੇ ਆਉਣਾ ਹੀ ਨਿਕਲ ਸ਼ੁਰੂ ਤੋਂ ਹੀ ਦੀਦੀਆਂ ਨੇ ਵੀ ਬਹੁਤ ਚੰਗਾ ਬਈ ਉਹਨਾਂ ਨੇ ਕਦੀ ਨਹੀਂੀ ਗਿਆ ਕਿ ਅਸੀ ਆਉਣਾ ਸੀ ਕਹਿ ਦ ਨਾ ਤੁਸੀਂ ਆ ਜਾਓ ਕਹਿੰਦੇ ਇਹ ਤੁਸੀਂ ਆਓ ਬਈ ਫੇਰ ਆਹ ਫੇਿਰ ਇਸ ਕਰਕੇ ਇਹ ਹਾਂ ਚਲੋ ਤੁਸੀਂ ਇਹ ਦੱਸੋ ਮੰਮੀ ਪਾਪਾ ਤੁਹਾਡੀ ਫੈਮਿਲੀ ਸਾਰੇ ਠੀਕੇ
ਹਾਂ ਸਭ ਵਧੀਆ ਸਭ ਵਧੀਆ ਨੇ
ਹਾਂ ਬਸ ਸੋਣ ਤੇ ਫੇਰ ਵਧੀਆ ਸਗੋਂ ਆਏ ਤੇ ਉਥ ਘੁੰਮੋਗੇ ਹੁਣ ਪੂਰਾ
ਹ ਤੇ ਨਾ ਜਵੇ ਬੜ ਰਿਲੈਕਸ ਮੋਡ
ਬੈਚਲਰ ਲਾਈਫ ਪਤ ਹਾਂ ਹਾਂ ਪਤ ਉਹੀ ਫੀਲ ਹੁੰਦਾ ਜੀ। ਜਿਵੇਂ ਆਪਣਾ ਉਹ ਵੀ, ਜਿਵੇਂ ਅਸੀਂ ਰਹਿੰਦੇ ਸੀ ਨਾ ਸੇਮ ਉਹੀ ਗੱਲਾਂ ਯਾਦ ਆਉਂਦੀਆਂ, ਉਹੀ ਸਭ ਕੁਛ ਯਾਦ ਆਉਂਦਾ ਹੈ ਅੱਛਾ ਬੱਚੇ ਦੀ ਫਿਕਰ ਵੀ ਹੁੰਦੀ, ਨਾਨੀ ਸੰਭਾਲ
ਹਾਂ ਉਹੀ ਤੇ ਤੇ ਉਹਨੂੰ ਵੀ ਪਤਾ ਹੈ, ਕੁੱਝ ਖਾਣਾ ਪੀਣਾ ਦੇ ਨਾਲ਼। ਨਹੀਂ ਨਾ ਨਾ ਧੋਣਾ ਵਾਸ਼ਰੂਮ ਜਾਣਾ, ਨਾਨੀ ਇੱਕ।
ਨਾਨੀ, ਹਾਂ ਬੱਚੇ ਵੀ ਬੜੇ ਸਿਆਣੇ ਹੁੰਦੇ, ਜਿਵੇਂ ਮੰਮੀ ਰਿਲੈਕਸ ਕਰੇ, ਨਾਨੀ ਨੂੰ ਤੰਗ ਕਰੀਏ, ਬੱਚੇ ਵੀ ਬੜੇ
ਗੁਰਲੀਨ ਬੇਟੇ ਬੋਲੋ। ਕਹਿੰਦਾ ਮੰਮੀ ਨਾਨੀ ਆਪ ਓਹ ਨਈ ਨਾਨੀ
ਹਾਂ ਉਹਦੇ ਹਾਂ ਉਹੀ ਤੇ ਬਚ ਬੱਚਿਆਂ ਨੂੰ ਵੀ ਪਤਾ ਹੁੰਦਾ, ਜੇ ਪਈ ਉਹ ਇਹਨਾਂ ਸਿਰ ਆਪੇ ਆਈ ਨਾ, ਉੱਠੋ ਆਰਾਮ ਨਾਲ ਉੱਠੋ ਨੌ ਵਜੇ ਉੱਠੋ, ਦਸ ਵਜੇ ਉੱਠ। ਹੋਰ ਉੱਠ ਕਿ ਨਾਲ ਹੀ ਪਤਾ, ਪੇਕੇ ਕੀ ਹੈ? ਚਾਹ ਮਿਲ ਜਾਏਗੀ ਤੁਹਾਨੂੰ ਆਰਾਮ ਨਾਲ, ਨਾਸ਼ਤਾ ਮਿਲ ਰਿਹਾ। ਬੈਡ ਮਿਲਦੀ ਹੈ ਤੇ ਬੜੀ, ਹਰਾਸ਼ ਜਾਂ ਐਵੇਂ ਨੀ ਲੱਗਦਾ, ਕਿ ਰਾਣੀਆਂ ਵਾਲੀ ਫੀਲ
ਬਿਲਕੁਲ ਯਾਰ ਇਥੇ ਪੰਦਰਾਂ ਦਿਨ ਹੁੰਦੇ ਆ, ਜਿਹੜੀ ਮਤਲਬ ਇੱਕ ਸਾਲ ਚ ਪੰਦਰਾਂ ਦਿਨ ਹੁੰਦੇ ਆ ਆਪਣੇ।
ਬਿਲਕੁੱਲ ਸਹੀ ਕਹਿੰਦੇ ਪਏ ਬਿੱਲ ਕੁੱਲ ਸਹੀ। ਬਹੁਤ ਅੱਛੀ ਆਉਂਦੀ ਏ, ਫ਼ਿਰ ਅੱਛਾ ਪੇਕੇ ਆਓ ਨਾ, ਅੱਛਾ ਤੁਹਾਡੀ
ਮੇਰੀ ਹੈਗੀ ਆ, ਲੇਕਿਨ ਨਾ ਬਾਹਰ ਰਹਿੰਦੀ ਹੈ ਮੇਰੀ ਭੈਣ ਹਾਂਜੀ
ਫਿਰ ਓਹ ਹੀ ਨਾ ਮੇਰੀ ਤੇ ਭੈਣ ਨਾ ਜੀ, ਜਿਵੇਂ ਅਸੀਂ ਸਾਰੀ ਭੈਣਾਂ ਪਲੈਨਿੰਗ ਕਰਕੇ ਆਉਂਦੀਆਂ ਸੀ ਕਿ ਤੂੰ, ਹਾਂ ਫ਼ਿਰ ਉਹ ਜ਼ਿਆਦਾ ਮਜ਼ਾ ਆਉਂਦਾ, ਬੱਚੇ ਵੀ ਇਕੱਠੇ ਹੁੰਦੇ ਨੇ, ਕਦੀ ਲਾੜ ਪੜ੍ਹ ਰਹੇ ਨੇ, ਕਦੇ ਖੇਲ ਰਹੇ ਨੇ, ਤੇ ਅਸੀਂ ਭੈਣਾਂ ਇਕੱਠੀਆਂ ਹੀ ਆਉਣੀਆਂ ਵਾ, ਵੀ ਜਿਵੇਂ ਚਾਚਾ ਜੀ ਦੀ ਬੇਟ ਵੀ ਜੋ ਹੈ ਉਹ ਵੀ ਉਦੋਂ ਹੀ ਆਏਗੀ ਅਸੀਂ ਆਣਾ ਜਦੋ ਆਏਂਗੀ ਤੇ ਆਵਾਂਗੀ
ਨਹੀਂ ਸਹੀ ਏ, ਮੇਰਾ ਵੀ ਹੁੰਦਾ ਹੀ ਹੈ ਸਾਡੇ ਮੈਂ ਕਿਹਾ ਅਸੀਂ ਕਿਤੇ ਵਿਆਹ ਸ਼ਾਦੀ ਤੇ ਮਿਲਣਾ ਉਹ ਵੀ ਵਿਆਹੱ ਘਰ ਦਾ ਵਿਆਹ ਤਾਂ ਸਾਡਾ ਮੇਲ ਹੁੰਦਾ
ਹਾਂ ਤੁਹਾਡੇ ਪਾਪਾ ਹੋਰੀ ਕਿੰਨੇ ਬ੍ਰਦਰ ਹੈ
ਤਿੰਨ
ਹਾਂ ਹਾਂਜੀ ਹਾਂਜੀ
ਹਾਂ ਵਿਆਹੀ ਦੀਆਂ ਸਾਰੀਆਂ
ਨਹੀਂ ਇੱਕ ਅਨਮੈਰੀਿਡ ਹੈ ਹਾਂਜੀ ਮੇਰੇ ਦੋਨੋ ਮੇਰੇ ਤੋਂ ਛੋਟੇ ਨੇ
ਅੱਛਾ ਅੱਛਾ ਅੱਛਾ ਅੱਛਾ ਇੱਕ ਤਾਂ ਬਾਹਰ ਹੀ ਹੈ
ਇੱਕ ਵਾਰੀ ਹੀ ਹਾਂਜੀ ਇੱਕ ਹਜੇ ਉਹਨੇ ਰੀਸੈਂਟ ਪਲੱਸ ਟੂ ਕੀਤੀ ਹੈ ਨਾ ਹਜੇ
ਅੱਛਾ ਜਿਆਦਾ ਛੋਟਾ ਮਗਲੂ ਤੇ ਫਿਰ ਅਛ ਅੱਛਾ ਅੱਛਾ ਅੱਛਾ ਚਲੋ ਗਿਆ ਹਾਂ ਹਾਂ ਹਾਂ
ਹੋ
ਅੱਛਾ ਚਲੋ ਹੋਰ ਸੁਣਾਓ ਕੀ ਗ
ਬਥੋ ਉਹ ਸੋਇਆ ਹੋਇਆ ਸਵੇਰ ਦਾ ਬਸ ਇੱਧਰ ਉਧਰ ਬਸ ਥੱਕ ਗਿਆ ਸੀ ਤੇ ਕੁਛ ਮੈਂ ਹਾਂ ਉਹ ਬਾਜ਼ਾਰ ਗਈ ਸੀ ਥੋੜਾ ਉੱਧਰ ਤੇ ਉਸ ਤੋਂ ਬਾਅਦ ਆ ਕੇ ਥੱਕ ਗਿਆ ਸੋ ਗਿਆ ਮੈਂ ਕਿਹਾ ਹੁਣ ਤੂੰ ਸੋ ਹੋਰ ਮੈਂ ਆਰਾਮ ਨਾਲ ਚਾਹ ਪੀਂਦੀਾਂ ਚਾਹ ਈ ਪੀਣੀ ਸੀ ਮੈਂ ਕਿਹਾ ਤੁਹਾਨੂੰ ਕੋਲ ਕਰ
ਹਾਂ ਨਹੀਂ ਬਹੁਤ ਚੰਗਾ ਕੀਤਾ ਮੈਂ ਵੀ ਵਿਹਲੀ ਸੀ ਚਾਹ ਪੀ ਕੇ ਹ ਤੇ ਸੀ ਹੁਣ ਮੈਂ ਆਈ ਸੀ ਛਤ ਤੇ ਮਤਲਬ ਪੌਦਿਆਂ ਪੂਦਿਆਂ ਦਾ ਹਾਲ ਦੇਖਾ ਜਾ ਕੇ ਕੀ ਪਾਣੀ ਪੂਣੀ ਦੇਵੋ ਉਹਨਾਂ ਨੂੰ ਕਿਉਂਕਿ ਧੁੱਪ ਬੜੀ ਹੁੰਦੀ ਏ। ਸਵੇਰੇ ਸਵੇਰੇ ਦੇ ਦੋ ਪਾਣੀ ਦੇ ਦੋ ਤੇ- ਫੇਰ ਇਹੀ ਟਾਈਮ ਉਂਦਾ। ਉਹੀ ਦਸ ਹ ਰੁਟੀਨ ਵਿਗੜ ਗਿਆ। ਪਹਿਲੇ ਬੱਚੇ ਸਕੂਲ ਜਾਂਦੇ ਸੀ। ਉਹ ਧੁੱਪ ਨੀ ਉਂਦੀ ਸਵੇਰੇ ਅੱਠ ਵਜੇ ਦੀ। ਕੰਮ ਤੇ ਉਦੋਂ ਤਾਂ ਪਾਣੀ ਦਿੱਤਾ ਜਾਂਦਾ ਸੀ ਸਵੇਰੇ। ਹੁਣ ਆਲਸ ਆ ਜਾਂਦਾ ਏ ਕਿ ਦਾ ਅੱਠ ਵਜੇ ਤੋਂ ਬਾਅਦ ਪਹਿਲੇ ਦੇਖੋ ਦਸ ਵੱਜ ਜਾਂਦੇ ਨੇ ਬੜੀ ਤੇਜ਼ ਧੂਪ ਉਂਦੀ ਐ। ਫ
ਕੁਛ ਖੁਦ ਖੁਦ ਦੀ ਆਲਸ ਰਾਮ ਨਾਲ ਸੁ- ਸੁ ਸੁਸਤ ਸਰੀਰ ਚੱਲਦਾ ਰਵੇ - ਵਕ
ਹਾਂ ਹਾਂ ਬਿਲਕੁਲ। ਹਾਂ, ਬਿਲਕੁਲ ਤੁਸੀਂ ਮੰਨੋਗੇ ਕੱਲ ਤੇ ਨਾ ਮੈਂ- ਕੀ ਕੀਤਾ ਜੇ ਮੈਨੂੰ ਆਦਤ ਨਹੀਂ ਰਈ ਉੱਠਣ ਦੀ। ਕੱਲ ਜਿਵੇਂ ਮੈਂ ਯੋਗਾ ਜਾਂਦੀ ਆਭ ਮੇਰੀ ਯੋਗਾ ਵਾਲੀ- ਨੇ ਨਾ ਕਲ ਸਵੇਰੇ ਬੁਲਾ ਲਿਆ, ਕਿਉਂਕਿ ਅਜ ਨਾ ਸਾਡਾ ਯੋਗਾ ਪਰਫੋਰਮੈਂਸ ਸੀ ਕਲੱਬ ਵਿੱਚ- ਤੇ ਉਹਨਾ ਮੈਨੂੰ ਕੱਲ ਸਵੇਰੇ ਬੁਲਾ ਲਿਆ। ਤੇ ਸਵੇਰੇ ਜੇ ਉੱਠ ਕੇ ਛੇ ਵਜੇ ਯੋਗਾ ਗਈ- ਅੱਛਾ ਪ੍ਰੈਕਟਿਸ ਕੀਤੀ ਅੱਠ ਵੱਜ- ਏ ਹੁੰਦੇ ਹੁੰਦੇ।